ਹੈਲੋ ਹਾਂਜੀ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
ਕਿਵੇਂ ਹੋ
ਵਧੀਆ ਜੀ ਤੁਸੀਂ ਸੁਣਾਓ
ਠੀਕ ਹੈ ਵਧੀਆ ਕੀ ਕਰਦੇ ਪਏ
ਕੁਛ ਨਹੀਂ ਬੈਠੇ ਹਾਂ ਘਰ ਦੇ ਕੰਮਾਂ ਕਾਰਾਂ ਤਾਂ ਥੋੜ੍ਹਾ ਫਰੀ ਹੋ ਕੇ ਹਜੇ ਮਸ਼ੀਨ ਲਗਾਈ ਹੋਈ ਹੈ।
ਘਰੇ ਠੀਕ ਸਬ।
ਹਾਂਜੀ ਸਬ ਠੀਕ ਤੁਸੀਂ ਦੱਸੋ।
ਠੀਕ ਹੈ ਵਧੀਆ ਜੀ।
ਹੋਰ ਫਿਰ ਛੱਟੀਆਂ 'ਚ ਕਿੱਧਰ ਘੁੰਮ ਕੇ ਆਏਓ
ਤੁਸੀਂ ਦੱਸੋ
ਤੁਸੀਂ ਨਹੀਂੀ ਗਏ ਕਿਧਰੇ
ਨਹੀਂ ਮੈਂ ਨਹੀਂ ਗਈ ਕਿਤੇ
ਅੱਛਾ ਜੀ ਅਸੀਂ ਕੁਛ ਨਹੀਂ ਛੁੱ ੁੱਟੀਆਂ ਤਾਂ ਅਸੀਂ ਸਟਾਰਟਿੰਗ 'ਚ ਹੋ ਕੇ ਆਏ ਹਾਂ ਰਿਸ਼ੀਕੇਸ਼ ਗਏ ਹੋਏ ਸੀ ਉੱਥੇ ਨਾ ਅਸੀਂ
ਅੱਛਾ ਜੀ
ਹਾਂ ਉੱਧਰ ਘੁੰਮ ਕੇ ਆ ਹਾਂਜੀ
ਤੇ ਕਿੱਥੇ ਘੁੰਮਣਾ ਪਸੰਦ ਕਰਦੇ ਹੋ
ਫਿਲਹਾਲ ਅਸੀਂ ਰਿਸ਼ਕੇਸ਼ ਹੀ ਗਏ ਹਾਂ ਵੈਸੇ ਉੱਧਰ ਲਛਮਣ ਝੂਲਾ ਵਗੈਰਾ ਦੇੇਖਿਆ ਰਾਮ ਝੂਲਾ ਵਗੈਰਾ ਦੇਖਿਆ ਉੱਥੇ ਗੰਗਾ ਤੇ ਸ਼ਸ਼ਨਾਨ ਵਗੈਰਾ ਕੀਤਾ ਆਰਤੀ ਹੁੰ ਹੈ ਰਾਤੀ ਉੱਧਰ ਨਾ
ਹਾਂਜੀ ਹਾਂਜੀ
ਉਹ ਸਾਰਾ ਕੁਛ ਦੇਖ ਕੇ ਆਇਆ ਸੀ ਪਰ ਮੌਸਮ ਉੱਧਰ ਇੰਨਾ ਖ਼ਰਾਬ ਸੀ ਫ ਪੁੱਛੋ ਕੁੱਛ ਨਾ ਇੰਨੀ ਗਰਮੀ ਸੀ ਉੱਧਰ
ਹਾਂਜੀ ਮੌਸਮ ਗਰਮੀ ਦਾ ਏ ਨਾ ਫਿਰ
ਹਾਂਜੀ ਅੱਜ ਤਾਂ ਹੁਣ ਵੈਸੇ ਅੱਜ ਥੋੜ੍ਹਾ ਮੌਸਮ ਠੀਕ ਹੋਇਆ
ਹਾਂਜੀ ਅੱਜ ਥੋੜ੍ਹਾ ਬਹੁਤ ਫ਼ਰਕ ਹੈਗਾ ਪਰ ਪਸੀਨਾ ਤਾਂ ਫੇਿਰ ਵੀ ਆ ਰਿਹਾ ਹੈਗਾ
ਨਹੀਂ ਬਰਸਾਤ ਤਾਂ ਅੱਜ ਬਰਸਾਤ ਚੱਲਦੀ ਪਈ ਹੈ ਨਾ ਉਹਦੇ ਕਰਕੇ ਅੱਜ ਮੌਸਮ ਠੀਕ ਹੈ ਥੋੜ੍ਹਾ
ਅੱਛਾ ਤੁਹਾਡੇ ਇੱਧਰ ਬਰਸਾਤ ਹੈ ਅੱਛਾ ਚਲੋ ਵਧੀਆ ਗੱਲ ਆ ਮੌਸਮ ਸਹੀ ਰਹੇ ਤਾਂ ਫਿਰ ਹੀ ਹੈ ਨਾ
ਬਿਲਕੁਲ ਬਿਲਕੁਲ ਥੋੜ੍ਹੇ ਦਿਨ ਤੋਂ ਗਰਮੀ ਨੇ ਤਾਂ ਅਤ ਕੀਤੀ ਹੋਈ ਸੀ
ਚਾਰ ਦਿਨ ਹੋ ਗਏ ਲਗਾਤਾਰ ਗਰਮੀ ਕਿੰਨੀ ਪੈ ਰਹੀ ਹੈ
ਬਿਲਕੁਲ ਜੀ ਏ ਸੀ ਤਾਂ ਸਾਰਾ ਦਿਨ ਨਹੀਂ ਬੰਦ ਹੋਏ ਗਰਮੀ ਦੇ ਨਾਲ ਇੰਨਾ ਬੁਰਾ ਹਾਲ ਸੀ
ਹਾਂਜੀ ਘੁੰਮਣਾ ਪਸੰਦ ਕਰਦੇ ਹੋ
ਹਾਂਜੀ ਘੁੰਮ ਤਾਂ ਲੈਂਦੇ ਹਾਂ ਪਰ ਕੀ ਹੈ ਬਈ ਮੈਨੂੰ ਵੋਮੀਟਿੰਗ ਦੀ ਦਿੱਕਤ ਹੈ ਰਸਤੇ ਵਿੱਚ ਨਾ ਮੈਨੂੰ ਬੜੀ ਦਿੱਕਤ ਹੋ ਜਾਂਦੀ ਹੈ ਉਹਦੇ ਕਰਕੇ ਮੈਂ ਫਿਰ ਥੋੜ੍ਹਾ ਅਵੋਇਡ ਹੀ ਕਰਦੇ ਮੈਂ ਕਿਹਾ ਛੱਡ ਮਣਾ ਕੀ ਜਾਣਾ
ਹਮ ਇਹ ਤਾਂ ਹੈ
ਫਿਰ ਮਨ ਜਿਹਾ ਖ਼ਰਾਬ ਹੋ ਜਾਂਦਾ ਵੀ ਨਹੀਂ ਮੈਨੂੰ ਵਾਮਟਿੰਗ ਆਉਂਦੀ ਮੈਂ ਨਹੀਂ ਜਾਣਾ ਜਿਵੇਂ ਅਸੀਂ ਫਰੈਂਡ ਸਰਕਲ ਨਾਲ ਜਾਂਦਾ, ਉਹ ਮੇਰੇ ਹਸਬੈਂਡ ਦਾ ਫਰੈਂਡ ਸਰਕਲ ਜਾਂਦਾ। ਅਤੇ ਉਹਦੇ ਵਿੱਚ ਕੀ ਹੈ ਭਈ ਮੈਨੂੰ ਆਪਣੇ ਆਪ ਨੂੰ ਲੱਗਦਾ ਕਿੰਨਾ ਹੀ ਵੀ ਚੰਗਾ ਨਹੀਂ ਲੱਗਦਾ, ਮੈਨੂੰ ਉਲਟੀਆਂ ਆਣਗੀਆਂ ਰਸਤੇ ਵਿੱਚ ਤੇ।
ਹਾਂ ਉਹ ਫਿਰ ਮੁੂੜ ਖ਼ਰਾਬ ਹੋ ਜਾਂਦਾ, ਇਸ ਤੋਂ ਚੰਗਾ ਤਾਂ ਮੈਂ ਆਉਂਦੀ ਹੀ ਨਾ। ਹਨਾ, ਸਿਹਤ ਨਾ ਸਹੀ ਰਹੀ ਹਨਾ, ਫਿਰ ਘੁੰਮਣ ਦਾ ਵੀ ਕੀ ਫਾਇਦਾ।
ਬਿਲਕੁਲ -ਬਿਲਕੁਲ ਸਿਹਤ ਪਹਿਲੇ ਐ ਜੀ, ਸਾਰਾ ਸਫ਼ਰ ਖਰਾਬ ਹੋ ਜਾਂਦਾ।
ਹਾਂਜੀ, ਆਪ ਨੂੰ ਤਾਂ ਦਿੱਕਤ ਆਉਂਦੀ -ਆਉਂਦੀ ਐ, ਨਾਲ ਜਿਹੜੇ ਹੁੰਦੇ ਆ, ਉਹਨਾਂ ਨੂੰ ਵੀ ਦਿੱਕਤ ਆਉਂਦੀ ਐ।
ਐਹ ਤੇ ਹੈ ਹੀ ਏ ਫੇਰ, ਫੇਰ ਰਸਤੇ ਅਤੇ ਵਿੱਚ ਰੁਕ- ਰੁਕ ਕੇ ਜਾਣਾ ਪੈਂਦਾ, ਕਿ ਚਲੋ ਰੁਕ ਜਾਓ, ਬਾਅਦ ਚੋਂ ਜਾਂਦੇ ਆਂ, ਬਾਅਦ ਚੋਂ ਜਾਂਦੇ ਆਂ।
ਹਾਂਜੀ, ਕਿੰਨਾ ਫਰਕ ਪੈਂਦਾ ਹੈਗਾ ਘੁੰਮਣ ਦਾ, ਸ਼ੌਂਕ ਤਾਂ ਦੇਖੋ ਸਭ ਨੂੰ ਹੀ ਹੁੰਦ
ਹਾਂਜੀ, ਪਰ ਹਰ ਜਗ੍ਹਾ ਤੇ ਟ੍ਰੇਨ ਵੀ ਨਹੀਂ ਜਾਂਦੀ ਨਾ। ਅਸੀਂ ਕਹੀਏ ਵੀ ਟ੍ਰੇਨ ਦਾ ਸਫ਼ਰ ਕਰ ਲਈਏ
ਹਾਂਜੀ ਇਹ ਤਾਂ ਹੈ
ਸਰਦੀ ਦਾ ਮੌਸਮ ਹੋਏ ਬੰਦਾ ਫਿਰ ਘੁੰਮ ਫਿਰ ਆਉਂਦਾ ਗਰਮੀ ਦੇ ਮੌਸਮ 'ਚ ਬੰਦਾ ਕਿੱਥੇ ਜਾਵੇ
ਹਮ ਹਰੇਕ ਦੇ ਆਪਣੇ ਆਪਣੇ ਸ਼ੌਂਕ ਹੁੰਦੇ ਆ ਹਨਾ ਵੀ ਅਸੀਂ ਛੁੱਟੀਆਂ ਦੇ ਵਿੱਚ ਜਾਂ ਦਸ ਦਿਨ ਆਪਣੀ ਲਾਈਫ ਲਈ ਕੱਢ ਕੇ ਆਪਾਂ ਘੁੰਮ ਫਿਰ ਕੇ ਆਈਏ ਬਾਹਰਲਾ ਨਜ਼ਾਰਾ ਦੇਖ ਕੇ ਆਈਏ, ਘਰਾਂ ਦੇ ਵਿੱਚੋ ਨਿਕਲੀਏ ਹਨਾ। ਪਰ ਕਿਆ ਹੁੰਦਾ ਹੈਗਾ, ਇੱਕ ਤਾਂ ਹਾਂਜੀ
ਮੈਂ ਕਿਹਾ ਘਰਾਂ ਚੋਂ ਵੈਸੇ ਤਾਂ ਨਿਕਲਿਆ ਨਹੀਂ ਜਾਂਦਾ ਨਾ।
ਹਾਂਜੀ ਇਹ ਤਾਂ ਹੈ ਵ ਘਰ ਦੇ ਕੰਮ ਨੀ ਮੁੱਕਦੇ ਹੈਗੇ, ਪਹਿਲਾਂ ਸੁਬਾਹ ਦੇ ਕੰਮ, ਫਿਰ ਦੁਪਹਿਰ ਦੇ ਕੰਮ, ਫਿਰ ਸ਼ਾਮ ਦੇ ਕੰਮ।
ਹਾਂਜੀ, ਇਹ ਵੀ ਜ਼ਰੂਰੀ ਨੇ।
ਆਪਣੇ ਆਪ ਨੂੰ ਵੀ ਟਾਈਮ ਦੇਣਾ ਚਾਹੀਦਾ ਹਨਾ।
ਇਹ ਵੀ ਜ਼ਰੂਰੀ ਨੇ ਜੀ, ਹੁਣ ਜਿਹੜੇ ਜਿਹੜੀਆਂ ਜ਼ਿੰਮੇਵਾਰੀਆਂ ਪੈ ਗੀਆਂ ਨੇ। ਉਹ ਤੇ ਹੁਣ ਨਿਭਾਣੀਆਂ ਪੈਣੀਆਂ ਨੇ।
ਹਾਂਜੀ ਪਰ ਇਹ ਹੈਗਾ ਨਾ ਆਪਦੇ ਆਪ ਨੂੰ ਟਾਈਮ ਦੇਣਾ, ਉਹ ਵੀ ਤਾਂ ਇੱਕ ਆਪਣੀ ਵੀ ਆਪਦੀ ਲਾਈਫ ਹੈਗੀ ਆ ਨਾ, ਜੇ ਆਪਾਂ ਸਾਰੇ ਪਰਿਵਾਰ ਨੂੰ ਆਪ ਦੀ ਲਾਈਫ ਹੀ ਸੌਂਪਦੀ ਹੈ, ਤਾਂ ਫਿਰ ਆਪਣਾ ਤਾਂ ਕੋਈ ਏਮ ਹੀ ਨੀ ਹੈਗਾ ਜ਼ਿੰਦਗੀ ਦੇ ਵਿੱਚ, ਕੋਈ ਸ਼ੌਂਕ ਈ ਨੀ ਹੈਗੇ।
ਕੁੜੀਆਂ ਦੀ ਲਾਈਫ ਜਿਹੜੀ ਜ਼ਿੰਦਗੀ ਹੈ ਨਾ, ਉਹ ਕੁੜੀਆਂ ਦੀ ਲਾਈਫ ਇੱਦਾਂ ਹੀ ਏ।
ਹਾਂ ਇਹ ਤਾਂ ਹੈਗਾ ਈ ਏਦਾਂ ਹੀ ਹੈਗੀ ਆ, ਪਰ ਫਿਰ ਵੀ ਹਨਾ ਘੁੰਮਣ ਦਾ ਸ਼ੌਂਕ ਕਿਹਨੂੰ ਨੀ ਹੁੰਦਾ।
ਬਸ ਇੱਕ ਬਚਪਨ ਹੁੰਦਾ ਜਿਹਦੇ ਵਿੱਚ ਅਸੀਂ ਆਪਣਾ ਆਪਣੀਆਂ ਰੀਝਾਂ ਪੂਰੀਆਂ ਕਰ ਲੈਂਨੇ ਆਂ, ਔਰ ਇੱਕ ਮਾਂ ਪਿ ਮਾਂ-ਪਿਉ ਦਾ ਘਰ ਹੁੰਦਾ, ਜਿੱਥੇ ਅਸੀਂ ਆਪਣੇ ਸ਼ੌਂਕ ਸਾਰੇ ਪੂਰੇ ਕਰ ਲੈਨੇ ਆਂ, ਉਹ ਵੀ ਕਹਿੰਦੇ ਨੇ ਵੀ ਚਲੋ ਤੁਸੀਂ ਇੱਥੇ ਕਰ ਲਓ, ਅੱਗੇ ਪਤਾ ਨਹੀਂ ਹੁੰਦਾ ਵੀ ਘਰ- ਬਾਰ ਕਿਹੋ ਜਾ ਜੁੜਨਾ ਤੁਹਾਨੂੰ।
ਹਾਂ- ਹਾਂ,
ਇਸ ਕਰਕੇ ਤੁਸੀਂ ਇੱਥੇ ਹੀ ਆਪਣੇ ਸ਼ੌਂਕ ਪੂਰੇ ਕਰਕੇ ਜਾਓ ਸਾਰੇ।
ਹੂੰ, ਉਦੋਂ ਹੀ ਘੁੰਮ ਫਿਰ ਲਈ ਦਾ ਹੈਗਾ, ਸਭ ਨਾਲ ਬੋਲ ਚੱਲ ਲਈਦਾ ਹੈਗਾ, ਖਾ ਪੀ ਲਈਦਾ ਜੇਦਾ ਜੀ ਕਰਦਾ ਹੈਗਾ ਹਨਾ, ਜਿੱਥੇ ਜੀ ਕਰਦਾ ਚੱਲ ਜਾਈਦਾ ਹਨਾ।
ਜ਼ਿੰਮੇਵਾਰੀਆਂ ਕਿਤੋਂ ਘਰੋਂ ਨਹੀਂ ਨਿਕਲਣਾ।
ਉਸ ਇਨਸਾਨ ਤੇ ਪੈਂਦੀ ਐ, ਜਿਹੜਾ ਉਹਨੂੰ ਝੱਲ ਸਕਦਾ ਏ।
ਬਿਲਕੁਲ ਵੀ ਇਹ ਵੀ ਸਹੀ ਏ ਤੁਹਾਡੀ ਗੱਲ।
ਅ ਕੋਈ ਮੂੰਹ ਮੋੜ ਲੈਂਦਾ ਹੈ।
ਬਿਜ ਸਾਨੂੰ ਵੈਸੇ ਵੀ ਆਦਤ ਪਈਆਂ ਹੋਈਆਂ, ਅਸੀਂ ਜੇਕਰ ਵਿਹਲੇ ਬਹਿ ਵੀ ਨਹੀਂ ਸਕਦੇ। ਅਗਰ ਮੰਨ ਲਓ, ਘਰ ਕੋਈ ਹੈਲਪ ਕਰ ਵੀ ਦਿੰਦਾ ਨਾ ਕੰਮ ਦੇ ਵਿੱਚ ਤੇ ਉਹ ਸਿਦਕ ਨਹੀਂ ਆਂਦਾ। ਮੇਰਾ ਤਾਂ ਇਹ ਹਾਲ ਐ, ਮੈਂ ਅਗਰ ਮੇਰੀ ਸਫਾਈ ਕਰ ਵੀ ਜਾਂਦੀ ਹੈ ਨਾ ਸਫਾਈ ਵਾਲੀ ਮੈਂ ਦੁਬਾਰਾ ਉੱਤੇ ਪੋਚਾ ਮਾਰਨ ਹੁੰਦਾ ਮੇਰਾ ਇਹ ਹਾਲ ਐ, ਤੇ ਮੈਨੂੰ ਸਗੋਂ ਘਰ ਦੇ ਕਹਿੰਦੇ ਤੂੰ ਜ਼ਰੂਰ ਲਾਉਣੀ, ਆ ਸਫ਼ਾਈ ਵਾਲੀ।
ਉਹ ਜਾਂਦਾ ਨਾ ਵੀ, ਹਾਂ ਜ ਸਾਫ਼ ਸਾਫ਼ ਜਾਂ ਰਵੇਂ ਐਵੇਂ ਹੋ ਜਾਂਦਾ ਵੀ, ਚਲੋ ਬਾਹਰ ਕਿਤੇ ਵੀ ਨਹੀਂ ਘੁੰਮਣ ਚਾਹੀਦਾ ਹੈਗਾ, ਤਾਂ ਚੱਲ ਘਰ ਨੂੰ ਸਾਫ਼ ਰੱਖ। ਕੀ ਤਾਂ ਐਵੇਂ ਹੀ ਲੱਗੇ, ਵੀ ਹਾਂ ਵਧੀਆ ਸ ਸ ਸਫ਼ਾਈ ਵਾਲੀ ਜਗ੍ਹਾ ਤੇ ਬੈਠੇ ਆ ਸਾਫ਼।
ਬਿਲਕੁਲ ਜੀ ਬਿਲਕੁਲ ਤੇ, ਵੈਸੇ ਸਫ਼ਾਈ ਜਿੰਨੀ ਮਰਜ਼ੀ ਕਰੀ ਛੁਟੀਆਂ ਨੇ ਬੱਚਿਆਂ ਦੀਆਂ, ਇਸ ਟਾਈਮ ਤੇ ਵੈਸੇ ਵੀ ਇੱਕ ਵਾਰ ਪੋਚਾ ਮਾਰ ਕੇ ਬਾਹਰ ਜਾਓ, ਅੰਦਰ ਆਓ ਅਤੇ ਫਿਰ ਉਨਾਂ ਗਾਹ ਪਿਆ ਹੁੰਦਾ।
ਤਾਂ ਵੀ ਸ਼ਾਮ ਨੂੰ ਉਹਨਾਂ ਨੇ ਖੁਲਾਰਾ ਪਾ ਹੀ ਦੇਣਾ, ਤੇ ਹੁਣ ਤਾਂ ਬੱਚੇ ਘਰੇ ਨੇ ਮਹੀਨਾ ਹੋ ਗਿਆ।
ਹਾਂ ਇਹ ਤੇ ਹੈ ਹੀ, ਬੱਚਿਆਂ ਨੂੰ ਵੀ ਕੀ ਕਰਨਾ ਫਿਰ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਵੀ ਕਿੱਦਾਂ ਸਕੂਲ ਦੇ ਵਿੱਚ ਰਹਿਣਾ।
ਪਰ ਅੱਜ ਆਹ ਜਿਹੜੀ ਚਾਰ ਦਿਨ ਹੋ ਗਏ, ਗਰਮੀ ਜਿਹੜੀ ਵੱਧ ਰਹੀ ਆ ਇਹਨੇ ਬੱਚਿਆਂ ਦਾ ਤਾਂ ਕਿ, ਸਭ ਦਾ ਹੀ ਮਨ ਖਰਾਬ ਕੀਤਾ। ਤਾ ਹੋਇਆ ਪਿਆ ਵੀ ਬਸ ਘਰੇ ਹੀ ਰਹੋ, ਕਿਤੇ ਨਾ ਜਾਓ, ਜੇ ਜਾਓ ਵੀ ਤਾਂ ਕਿਤੇ ਠੰਡੀ ਥਾਂ ਤੇ ਜਾਓ, ਨਈ ਤਾਂ ਬਸ ਜਾਓ ਈ ਨਾ।
ਥਾਂ ਇੱਥੇ ਇਸ ਟਾਈਮ ਤੇ ਕੋਈ ਵੀ ਨਹੀਂ ਹੈਗੀ ਵੀ, ਸਭ ਪਾਸੇ ਗਰਮੀ ਪੈਰੀ ਐ, ਜਿੱਥੇ ਪ੍ਰੋਪਰ ਠੰਡ ਵੀ ਪੈਂਦੀ ਹੈ ਨਾ। ਉੱਥੇ ਵੀ ਇਸ ਟਾਈਮ ਗਰਮੀ ਏ, ਇਸ ਟਾਈਮ ਜੇ ਤੁਸੀਂ ਉਧਰ ਜਾਣਾ ਤਾਂ ਉੱਧਰ ਚਲੇ ਜਾਓ ਮਨਾਲੀ ਵਗੈਰਾ, ਰੋਹਤਾਂਗ ਹੋ ਗਿਆ। ਉੱਧਰਲੇ ਮੌਸਮ ਠੰਡੇ, ਮਨੀਕਰਨ ਸਾਹਿਬ, ਹੇਮਕਟ ਸਾਹਿਬ, ਹਾਂ ਪਰ ਉਹ, ਫਿਰ ਉਹ ਦੂਰ ਵੀ ਤਾਂ ਕਿੰਨੇ ਨੇ ਉੱਧਰ ਜਾਣ ਵਾਸਤੇ ਬੰਦਾ ਕਿੱਦਾਂ ਜਾਏ ਉਹ ਵੀ ਪਰੇਸ਼ਾਨੀ ਹੈ ਨਾ, ਫੇਰ
ਪਰੇਸ਼ਾਨੀ ਹਾਂ ਬਸ ਆਹੀ ਹੈ ਨਾ ਚਲੋ, ਅੱਜ ਤਾਂ ਫੇਰ ਵੀ ਫਰਕ ਹੈਗਾ ਮੌਸਮ ਦਾ ਕਾਫ਼ੀ ਰਾਹਤ ਮਿਲ ਰਹੀ ਹੈਗੀ ਆ।
ਬਸ ਥੋੜ੍ਹੇ ਦਿਨ ਤੋਂ ਹੁੰਦ ਖਾਂਦੇ, ਨੇ ਬਰਸਾਤਾਂ ਹੀ ਲੱਗਣੀਆਂ ਨੇ।
ਹਾਂ ਕਹਿ ਰਹੇ ਸੀ, ਇੱਕ ਹਫ਼ਤਾ ਪੂਰਾ ਮੀਂਹ ਦਾ
ਹਾਂ ਚਲੋ ਇਹ ਵੀ ਵਧੀਆ ਵੀ, ਥੋੜ੍ਹਾ ਬਹੁਤਾ ਮੌਸਮ ਠੀਕ ਹੋ ਜਾਵੇਗਾ।
ਹਾਂਜੀ, ਬਾਕੀ ਐਵੇਂ ਨਾ ਇਹ ਆਪਣੀ ਸਿਹਤ ਲਈ ਵੀ ਸਹੀ ਹੈਗਾ ਹਨਾ ਜੇ ਆਪਾਂ ਸਾਰਾ ਟਾਈਮ ਠੰਡ-ਠੰਢ ਹੀ ਕਰੀ ਚੱਲੀਏ, ਨਹੀਂ ਗਰਮੀ ਤਾਂ ਵੀ ਨਾ ਸਰੀਰ ਨੂੰ ਫਿਰ ਫਾਇਦਾ ਨੀ ਗੀ ਉਹ ਟੈਂਪਰੇਚਰ ਸਰੀਰ ਦਾ ਜਿਹੜਾ ਹਨਾ ਤਾਪਮਾਨ ਘਟਣ ਵਧਣਾ ਉਹ
ਹਾਂਜੀ, ਅਤੇ ਮੌਸਮ ਵੈਸੇ ਬਾਰ੍ਹਾਂ ਮਹੀਨੇ ਨਾ ਇੱਕੋ ਜਿਹਾ ਰਹਿਣਾ ਚਾਹੀਦਾ ਜਿਵੇਂ, ਅਕਤੂਬਰ ਨੌ ਨਵੰਬਰ 'ਚ ਮੌਸਮ ਹੁੰਦਾ ਨਾ ਐਵੇਂ ਦਾ ਮੌਸਮ ਰਵੈ ਬਾਰਾਂ ਮਹੀਨੇ,
ਹੂੰ, ਆਪਣਾ ਐਵੇਂ ਹੈ ਨਾ ਫਿਰ ਆਪਾਂ ਆਪਾਂ ਘਰ ਦਾ। ਕੰਮ ਕਰਦੇ ਹਾਂ ਆਪਣੇ ਨੂੰ ਐ ਲੱਗਦਾ ਹੈਗਾ, ਵੀ ਇੱਕ ਤਾਂ ਗਰਮੀ ਹੈ ਤੋਂ ਕੰਮ। ਹੋਰ ਲੱਗਦੀ ਹੈਗੀ, ਕੰਮ ਕਰਦਿਆਂ ਨੂੰ ਗਰਮੀ ਏਸੀ ਤੱਲੀ ਜਾਂਦਾ ਹੋਊਗਾ, ਤਾਂ ਵੀ ਐਵੇਂ ਲੱਗੀ ਜਾਊਗਾ ਵੀ ਨਹੀਂ ਗਰ ਹੈ ਬਹੁਤ ਜ਼ਿਆਦਾ ਹੈ ਚੱਤੋ ਪਹਿਰ ਘਰੇ ਏ ਸੀ 'ਚ ਵੀ ਨੀ ਰਿਹਾ ਜਾਂਦਾ ਬਾਹਰ ਵੀ ਕੰਮ ਕਰਨੇ ਹੁੰਦੇ ਹਨਾ।
ਉਹੀ ਗੱਲ ਹੈ ਨਾ ਏਸ ਏਸੀਆਂ ਨੇ ਸਰੀਰ ਸਗੋਂ ਖਰਾਬ ਕੀਤੇ ਨੇ। ਅਸੀਂ ਰਸੋਈ ਦੇ ਵਿੱਚ ਰੋਟੀ, ਰੋ ਬਣਾਨੇ ਹਾਂ ਨਾਲ ਹੀ ਆਦੇ ਅੰਦਰ ਹਾਂਜੀ ਏ ਸੀ ਚਲਾ ਦੋ ਪਹਿਲੇ ਗਰਮੀ ਬੜੀ ਲੱਗੀ ਉਹ ਕੀ ਏ ਉਹਦੇ ਨਾਲ ਸਾਨੂੰ ਦਿੱਕਤ ਵੀ ਤਾਂ ਤਾਂ ਹੀ ਹੁੰਦੀ ਪਈ ਨਾ ਸਾਡੇ ਸਰੀਰ ਉਹਦੇ ਕਰਕੇ ਹੀ ਤਾਂ ਖਰਾਬ ਹੁੰਦੇ ਪਏ ਨੇ।
ਹਾਂਜੀ
ਅਸੀਂ ਮਾਸਾਂ ਵੀ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ।
ਹੂੰ ਬਿਲਕੁਲ।
ਨਾ ਅਸੀਂ ਕਰ ਸਕਦੇ ਹਾਂ ਨਾ ਅਸੀਂ ਆਪਣੇ ਬੱਚਿਆਂ ਨੂੰ ਆਦਤਾਂ ਪਾਈ ਦੀਆਂ ਨੇ ਅੱਗੋਂ।
ਹਾਂ ਬੱਚਾ ਉਹੀ ਸਿੱਖੂਗਾ ਜੋ ਬੱਚਾ ਦੇਖੂਗਾ ਹਨਾ।
ਉਹ ਤਾਂ ਹੈ ਅਸੀਂ ਖੁਦ ਕਹਿੰਨੇ ਆ ਵੀ ਨਹੀਂ ਬਈ ਬੱਚਿਆਂ ਨੂੰ ਗਰਮੀ ਹੈ ਬਾਹਰ ਨਹੀਂ ਕੱਢਣਾ ਤੁਸੀਂ ਕਮਰੇ 'ਚ ਬੈਠੋ ਏ ਸੀ ਚਲਾ ਕੇ ਆਰਾਮ ਨਾਲ।
ਬੱਚੇ ਜਿੰਨਾ ਚਲੋ ਚੱਲ ਛੁੱਟੀਆਂ ਹੈਗੀਆਂ ਬੱਚਿਆਂ ਦੀਆਂ ਚਲੋ ਉਨਾ ਚਿਰ ਧਿਆਨ ਰੱਖਾਂਗੇ ਤਾਂ ਫੇਰ ਹੀ ਫਾਇਦਾ ਹਨਾ। ਸਕੂਲਾਂ ਵਿੱਚ ਤਾਂ ਚਲੋ ਦੋ, ਹਾਂ ਦੋ-ਤਿੰਨ ਵਜੇ ਤਿਕਰ ਵਿਚਾਰੇ ਰਹਿੰਦੇ ਦੇ ਦੇਗੇ ਹਨਾ ਉੱਥੇ ਚਲੋ ਆਪਾਂ ਧਿਆਨ ਨੀ ਰੱਖਦੇ ਇਹਨਾਂ ਦਾ ਉਹਨਾਂ ਦਾ ਧਿਆਨ ਹੁੰਦਾ ਟੀਚਰਾਂ ਦਾ।
ਹਾਂ ਜਦੋਂ ਸਕੂਲ ਲੱਗਣ ਦੇ ਦਿਨ ਆਨੇ ਨੇ ਉਦਾਂ ਵੈਸੇ ਉਦੋਂ ਵੈਸੇ ਥੋੜ੍ਹੇ ਬਹੁਤੇ ਬਿਮਾਰ ਪਏ ਨੇ ਬੱਚੇ, ਜਾਨ ਕੇ ਪਏ ਨੇ ਬੱਚੇ ਸਗੋਂ।
ਹਾਂ ਵੈਸੇ ਕਹਿੰਦੇ ਨੇ ਛੁੱਟੀਆਂ ਵੱਧ ਜਾਣਗੀਆਂ ਹਨਾ ਛੁੱਟੀਆਂ ਵੱਧ ਵੀ ਗਈਆਂ ਤਾਂ ਵੱਧ ਤੋਂ ਵੱਧ ਦਸ ਵਧਣੀਆਂ, ਪੰਜ ਵਧਣੀਆਂ ਗਰਮੀ ਤਾਂ ਅਕਸਰ ਦੋ ਮਹੀਨੇ ਹੋਰ ਹੋਊਗੀ।
ਹੁਣ ਨੀ ਵੱਧਣਗੀਆਂ ਹੁਣ ਕਿਉਂਕਿ ਬਰਸਾਤਾਂ ਲੱਗ ਗਈਆਂ, ਹੁਣ ਇਹ ਹੋ ਸਕਦਾ ਬਰਸਾ ਬਰਸਾਤਾਂ ਕਰਕੇ ਵਧਾ ਦੇਣ, ਉੱਦਾਂ ਤਾਂ ਨਹੀਂ ਵਧਾਉਣਗੇ। ਹਾਂ, ਕਿਉਂਕਿ ਕਈ ਕਈ ਸਕੂਲਾਂ ਦੇ ਵਿੱਚ ਨਾ ਪਾਣੀ ਵਗੈਰਾ ਬਾਹਰ ਬੜਾ ਇਕੱਠਾ ਹੁੰਦਾ ਉਹ ਸਕੂਲਾਂ ਦੇ ਵਿੱਚ ਛੁ ਛੁੱਟੀ ਕਰ ਛੁੱਟੀਆਂ ਪਾ ਸਕਦੇ ਨੇ ਪੰਜ ਕੁ ਪਰ ਜੇ ਉਹ ਗਰਮੀਆਂ ਕਰਕੇ ਨਹੀਂ ਵਧਾ ਸਕਦੇ ਉਹ।
ਹੂੰ-ਹੂੰ
ਬਸ ਬੱਚਿਆਂ ਦੇ ਹੁਣ ਸਕੂਲ ਖੁੱਲ ਜਾਣਗੇ। ਆਪਣੀ ਪੜ੍ਹਾਈਆਂ ਵੱਲ ਹੋਣਗੇ ਸਾਰੀ ਛੁੱਟੀਆਂ ਦੇ ਵਿੱਚ ਤਾਂ ਇਹਨਾਂ ਨੇ ਪੜ੍ਹ ਕੇ ਨਹੀਂ ਵੇਖਿਆ।
ਹਾਂ ਇਨਾ ਹੀ ਇਹਨਾਂ ਦਾ ਤਾਂ, ਹੂੰ।
ਕੋਈ ਕੰਮਾਂ ਨੂੰ ਹੱਥ ਨਹੀਂ ਲਾਇਆ। ਸਕੂਲਾਂ ਦੇ ਪ੍ਰੋਜੈਕਟ ਸੀ ਉਹ ਵੀ ਅਸੀਂ ਬਣਾ ਕੇ ਦਿੱਤੇ ਨੇ ਇਹਨਾਂ ਦੇ।
ਹਾਂ ਜਦੋਂ ਛੁੱਟੀਆਂ ਮਿਲੀਆਂ-ਮਿਲੀਆਂ ਸੀਗੀਆਂ ਇਹਨਾਂ ਨੂੰ ਉਹ ਤਾਂ ਮੌਸਮ ਠੀਕ ਸੀਗਾ ਇੰਨਾ ਜ਼ਿਆਦਾ ਨਹੀਂ ਸੀ। ਸੀਗਾ ਗਰਮੀ ਦਾ, ਆਹ ਹੁਣ ਚਾਰ-ਪੰਜ ਕੁ ਦਿਨ ਹੋਏ ਆ ਹੁਣ ਬਚ ਬੱਚੇ ਵਿਚਾਰੇ ਕਿਆ ਕਰਨ ਵੱਡਿਆਂ ਦਾ ਬੁਰਾ ਹਾਲ ਹੋਇਆ ਪਿਆ।
ਮਹੀਨਾ ਵੀ ਦੇਖੋ ਜੂਨ ਦਾ ਮਹੀਨਾ ਏ ਹੁਣ ਜੁਲਾਈ ਚੜ੍ਹ ਗਿਆ ਅਤੇ ਮੌਸਮ ਤਾਂ ਦੇਖੋ ਉਹ ਬਦਲਣਾ ਹੀ ਹੈ ਜੀ।
ਹੂੰ
ਤੇ ਇਸ ਵਾਰ ਵੈਸੇ ਵੀ ਗਰਮੀ ਸਟਾਰਟ ਹੋ ਦੀ ਹੈ ਫਰਵਰੀ ਦੀ।
ਹਾਂਜੀ।
ਤੇ ਦੇਖੋ ਕਿੰਨੀ ਲੰਬੀ ਜਾਣੀ ਹੈ ਗਰਮੀ ਹੈ ਅਕਤੂਬਰ 'ਚ ਜਾ ਕੇ ਗਰਮੀ ਠੀਕ ਹੋਣੀ ਹੈ।
ਹਾਂਜੀ।
ਫਿਰ ਥੋੜ੍ਹਾ ਮੌਸਮ ਬਦਲੇਗਾ।
ਹੂੰ ਫੇਰ ਹੀ ਫਰਕ ਪਏ।
ਅਸੀਂ ਜਦੋਂ ਗਰਮੀ ਆਂਦੀ ਏ ਅਸੀਂ ਕਹਿੰਨੇ ਹਾਂ ਸਰਦੀ ਆਏ, ਜਦੋਂ ਸਰਦੀ ਆਂਦੀ ਅਸੀਂ ਕਹਿਨੇ ਆ ਗਰਮੀ ਆਏ।
ਗਰਮੀ ਆਏ ਵੈਸੇ ਗਰਮੀ ਨਾਲੋਂ ਸਰਦੀ ਠੀਕ ਰਹਿੰਦੀ ਹੈਗੀ ਆ।
ਬਸ ਜੀ ਇਨਸਾਨ ਇੱਕ ਪਾਸੇ ਦਾ ਨਹੀਂ ਹੈਗਾ ਨਾ।
ਉਹ ਪੰਜਾਬੀਆਂ ਦੀ ਕਹਾਵਤ ਹੈਗੀ ਆ ਨਾ ਵੀ ਕਹਿੰਦੇ ਜਿਹੜੀ ਦਾਤੀ ਹੁੰਦੀ ਆ ਪੱਠਿਆਂ ਵਾਲੀ। ਉਹ ਤੇ ਕਹਿੰਦੇ, ਇੱਕ ਪਾਸੇ ਦੰਦੇ ਆ ਤੇ, ਲੋਕਾਂ ਦੇ ਚਾਰ ਚਵੇਰੇ ਹੈਗੇ ਆ, ਉਹ ਗੱਲ ਆ ਹਨਾ ਕਿਸੇ ਪਾਸੇ ਵੀ ਸਕੂਨ ਨੀ ਹੈਗਾ, ਲੋਕਾਂ ਨੂੰ।
ਸਹੀ, ਗੱਲ ਹੈ ਵੈਸੇ ਨਾ। ਓਕੇ ਜੀ, ਸਤਿ ਸ੍ਰੀ ਅਕਾਲ, ਮੈਨੂੰ ਕੋਲ ਆਉਂਦੀ ਪਈ
ਠੀਕ ਏ ਜੀ।